ਹਾਂਜੀ, ਭੈਣਜੀ ਸਤਿ ਸ੍ਰੀ ਅਕਾਲ ਵਧੀਆ -ਵਧੀਆ, ਮੇਰੀ ਆਵਾਜ਼ ਆ ਰਹੀ ਤੁਹਾਨੂੰ ਸਾਫ਼ ਬਿਲਕੁਲ
ਹਾਂਜੀ ਆ ਰਹੀ ਆ ਤੁਹਾਡੀ ਆਵਾਜ਼ ਸਾਫ਼, ਸਾਡੇ ਇੱਥੇ ਤਾਂ ਲਾਈਟ ਚਲੇਗੀ ਤੁਹਾਡੇ ਇੱਥੇ ਵੀ ਗਈ ਆ
ਤੁਹਾਡੇ ਇੱਥੇ ਵੀ ਰਈ ਆ ਤਾਂ ਹੀ ਮੈਂ ਦੂਸਰੇ ਰੂਮ ਚ ਬੈਠੀ ਹਾਂ
ਮੈਂ ਤਾਂ ਸਿੱਧਾ ਭੈਣ ਜੀ ਪੱਖਾ ਹੀ ਬੰਦ ਕਰਤਾ ਸਹੀ ਗੱਲ ਦੱਸਾਂ ਜਾਂ ਤਾਂ ਪ ਪੱਖੇ ਦੀ ਆਵਾਜ਼ ਸੁਣ ਲੋ ਜਾਂ ਤਾਂ ਫੇਿਰ ਆਪਣੀ ਸੁਣ ਲੋ
ਬੈਠੀ ਕਿਵੇਂ ਹੋ ਗਰਮੀ ਚ
ਨਹੀਂ ਮੈਂ ਨਾ ਇਹ ਵਿੰਡੋ ਖੋਲਤੀ ਆ ਬਸ
ਅੱਛਾ ਠੀਕ ਹੈ ਮੈਂ ਆਪਣੇ ਕਮਰੇ ਹੈ ਨਹੀਂ ਨਾ ਮੈਂ ਮੇਰੇ ਰੂਮ ਵਿੱਚ ਮੇਰੇ ਹਸਬੈਂਡ ਸੁੱਤੇ ਹੋਏ ਨੇਤੇ ਜੇ ਮੈਂ ਜਰਾ ਜੀ ਵੀ ਗੱਲ ਕੀਤੀ ਨਾਲ ਮੈਂ ਬਾਲਾਂ ਕੱਢ ਸ਼ੁਰੂ
ਅੱਛਾ ਨਹੀਂ ਸਹੀ ਗੱਲ ਆ ਸਵੇਰ ਦੇ ਥੱਕੇ ਹੁੰਦੇ ਆ ਤਾਂ ਲੱਗ
ਬੰਦਾ ਵੈਸੇ ਇੰਨਾ ਬੜਾ ਥੱਕਿਆ ਹੁੰਦਾ ਤੇ ਕਰਦੇ ਉਹਨਾਂ ਨੇਧਾਰੀ ਸੀ ਮੈਂ ਕਿਹਾ ਤੁਸੀਂ ਸੋ ਹੋ ਮੈਂ ਚੱਲੇ ਆਪਣਾ ਕੰਮ
ਨਹੀਂ ਸਹੀ ਗੱਲ ਆ ਨਹੀਂ ਆਪਾਂ ਨਾ ਫੇਿਰ ਇਹੀ ਮੈਂ ਕਿਹਾ ਹੋਰ ਤੁਸੀਂ ਠੀਕ ਹੋ?
ਹੋ ਬਸ ਵਧੀਆ ਬਸ ਤਿਆਰੀ ਕਰਦੀ ਸੀ। ਹੋਗੀ ਪੈਕਿੰਗ ਹੋਗੀ ਸਾਰੀ ਮੇਰੀ। ਬਸ ਸਵੇਰੇ ਤੜਕੇ ਨਿਕਲਨਾ, ਮੇਰੀ ਸਵੇਰੇ ਸਾਢੇ ਚਾਰ ਵਜੇ ਬੱਸ ਹੈ
ਫੇਰ ਤੁਸੀਂ ਟਾਈਮ ਸਿਰ ਪਹੁੰਚ ਵੀ ਜਾਣਾ ਨਾ, ਇਹ ਵੀ ਦੇਖੋ
ਮੈਂ ਨਿਕਲ ਕੇ ਆਰਾਮ ਨਾਲ ਮੇਰੇ ਪਤੀ ਦੇਵ ਮੈਨੂੰ ਪੂਰੇ ਟਾਈਮ ਤੇ ਨਿਕਾਲ ਕੇ ਲੈ ਜਾਂਦੇ ਨੇ ਉਹਨੂੰ ਪਤਾ ਨਾ ਮੇਰੀ ਗੱਲ, ਹੁਣ ਜਿਹੜੀ ਕਾਰ ਗਈ, ਠੀਕ ਹੋਣ ਏ ਸੀ ਖਰਾਬ ਸੀ ਹੋ ਗਈ ਹੈ ਉੱਧਰ ਹੁਣ- ਹੁਣ ਸਵੇਰੇ ਫ ਕਿਸੇ ਫਰੈਂਡ ਦੀ ਗੱਡੀ ਲੈ ਆਵਾਂਗਾ, ਫੇਰ ਛੋੜ ਆਵਾਂਗਾ
ਹਾਂਜੀ, ਪਤਾ ਕੀ ਗੱਲ ਆ, ਜੇ ਤੁਸੀਂ ਠੰਡੇ -ਠੰਡੇ ਪਹੁੰਚ ਗਏ ਨਾ, ਫਿਰ ਤੁਹਾਨੂੰ ਗਰਮੀ
ਮੈਂ ਬਿਲਕੁਲ ਪੂਰੇ ਮੈਂ ਸਾਢੇ ਚਾਰ ਨਿਕਲਦੀ ਹਾਂ ਨਾ, ਤੇ ਪੂਰੇ ਅੱਠ ਵਜੇ ਮੈਂ ਦਿੱਲੀ ਹੁੰਦੀ ਆ, ਤੇ ਪੂਰੇ ਨੌ ਵਜੇ ਆਪਣੇ ਘਰ
ਅੱਛਾ ਫੇਰ ਤਾਂ ਬਹੁਤ ਅੱਛਾ, ਫੇਰ ਤਾਂ ਕੋਈ ਧੁੱਪ ਵਾਲੀ ਗੱਲ ਹੀ ਨੀ ਆ, ਹਨਾ
ਚੱਲਦੀਆਂ, ਕਿਉਂਕਿ ਮੈਨੂੰ ਮੰਮੀ, ਮੇਰੀ ਮੰਮੀ ਉੱਧਰੋਂ ਕਹਿੰਦੇ ਨੇ ਟ੍ਰੇਨ ਤੇ ਆ ਮੈਂ ਕਿਹਾ ਮੈਂ ਟ੍ਰੇਨ ਤੇ ਨੀ ਆ ਸਕਿਆ ਟ੍ਰੇਨ ਨਿਕਲਣੀ ਸਾਢੇ ਅੱਠ ਵਜੇ ਉੱਥੇ ਪਹੁੰਚਣਾ ਢਾਈ ਵਜੇ ਮੈਂ ਕਿਹਾ ਸਰਦੀ ਬਲਦੀ ਗਰਮੀ ਚ ਮੈਂ ਤੇ ਨੀ ਆ ਸਕਦੀ ਮਗ ਕਿਹਾ ਮੈਂ ਸਵੇਰੇ ਨਿਕਲਦਾ ਵੀ ਸਾਢੇ ਚਾਰ ਵਜੇ ਨਿਕਲਾਂਗੀ ਆਪਣਾ ਅੱਠ ਵਜੇ ਮੈਂ ਦਿੱਲੀ ਤੇ ਉੱਧਰੋਂ ਅੱਗੇ ਪੰਦਰਾਂ ਵੀਹ ਮਿੰਟ ਲੱਗਗਾ ਸਾਢੇ ਅੱਠ ਪਉਣੇ ਨੌ ਮੈਂ ਸਿੱਧਾ ਪੂਰੇ ਘਰ ਪਹੁੰਚ
ਫੇਰ ਤਾਂ ਸਹੀ ਗੱਲ ਆ ਭੈਣ ਜੀ ਮੇਰਾ ਜਰਾ ਉਹ ਕੰਮ ਕਰਾਇਓ ਭਾਜੀ ਵਾਲਾ ਵੀ ਮੈਨੂੰ ਇੱਕ ਕੋਂਟੈਕਟ ਨੰਬਰ ਚਾਹੀਦਾ ਉਹਨਾਂ ਜ਼ਰੂਰ ਕ ਵੀ ਦੇਓ ਕਿਉਂਕਿ ਦੇਖ ਦੇਖੋ ਜੀ ਨਿਕਲ ਤਾਂ ਲੈਣਾ ਫੇਿਰ ਮੈਨੂੰ ਥੋੜਾ ਜਿਹਾ ਬਹੁਤ ਮਿਹਨਤ ਕਰਨੀ ਤਾਂ ਮੇਰਾ ਇਹ ਹੈ ਵੀ ਇਹੀ ਦੇ ਦੇ ਤਾਂ ਚੰਗਾ ਗਾ
ਨਹੀਂ ਨਹੀਂ ਮੈਂ ਉਹਨੂੰ ਕਹਾਂਗੀ ਜ਼ਰੂਰ ਮੈਂ ਇੱਕ ਵਾਰੀ ਕਹਿ ਦਿੱਤਾ ਪਰ ਉਹ ਮਨ ਗਿਆ ਸੀ ਮੈਨੂੰ ਸ਼ਾਮ ਤ ਤੇ ਹਾਲੇ ਮੈਨ ਇਹ ਨੀ ਸਮਝ ਆ ਵੀ ਮਨੂੰ ਦਿੱਤਾ ਕਿ ਕਿਉਂ ਨਹੀਂ ਹਲੇ ਤੱਕ
ਨਹੀਂ ਦਿੱਤਾ ਮੈਂ ਉਹਨੂੰ ਫੇਰ ਸ਼ਾਮ ਨੂੰ ਕਿਹਾ ਸੀਗਾ ਵੀ ਮੈਨੂੰ ਨੰਬਰ ਦੇ ਫੇਿਰ ਕਹਿੰਦਾ ਵੀ ਉਹ ਮੈਡਮ ਕਹਿੰਦੀ ਵੀ ਮੈਂ ਔਫ ਚ ਆ ਤੇ ਸਾਡਾ ਵੀ ਔਫ ਵਾਲਾ ਦਿਨ ਹੁੰਦਾ ਮੈਂ ਹੁਣ ਫਿਰ ਉਹਨੂੰ ਕੱਲ ਕਹਿਣਾ ਵੀ ਬਸ ਤੂੰ ਮੈਨੂੰ ਨੰਬਰ ਦੇ ਇੱਕ ਵਾਰੀ
ਕੋਈ ਨੀ ਮੈਂ ਕੱਲ ਫਿਰ ਉਹਨੂੰ ਕਹਿ ਤਾ ਕਿ ਤੁਹਾਨੂੰ ਨੰਬਰ ਦੇ ਦੋ ਦੇਖੋ ਅਗਰ ਮੈਂ ਉਹਨੂੰ ਜ਼ਿਆਦਾ ਫੋਰਸ ਕੀਤਾ ਨਾ ਉਹਨੇ ਕਹਿਣਾ ਹਾਂਜੀ ਭਾਬੀ ਨੇ ਨਾ ਇਹਨੂੰ ਭੜਕਾਓ
ਹਾਂ -ਹਾਂ ਸਹੀ ਗੱਲ ਆ ਇਹ ਵੀ ਗੱਲ ਆ
ਤੇ ਇਸ ਕਰਕੇ ਫਿਰ ਮੈਂ ਆਪਣੇ ਹਿਸਾਬ ਨਾਲ ਗੱਲ ਕਰਾਂਗੀ ਬਟ
ਹੂ ਤੇ ਜੇ ਮੇ ਤੇ ਮੇਰੇ ਬਾਰੇ ਜਦੋਂ ਗੱਲ ਕਰ ਰਿਹਾ ਸੀ ਭੈਣ ਜੀ ਤੇ ਜ਼ਿਆਦਾ ਗੁੱਸੇ ' ਗੱਲ ਕਰ ਰਹੇ ਸੀ।
ਨਹੀਂ -ਨਹੀਂ ਬੜੇ ਪਿਆਰ ਨਾਲ ਬੜੇ ਪਿਆਰ ਨਾਲ ਐਵੇਂ ਜਿਵੇਂ ਹੁੰਦਾ ਨਾ ਡਰਿਆ ਹੋਇਆ ਬੰਦਾ ਬੱਸ ਇਹ ਤਾਂ ਗਿਆ ਹੀ ਤੇ ਗਿਆ
ਕਿਉਂਕਿ ਨਾ ਮੈਨੂੰ ਮੈਂ ਨਾ ਇਹਨਾਂ ਨੂੰ ਕਦੋਂ ਦੀ ਤਰਲੇ ਮਿਨਤਾਂ ਕਰ ਰਹੀ ਹਾਂ। ਬਵਨੂਰ ਬਵਨੂਰ ਹੈਲੋ
ਹਾਂਜੀ
ਹਾਂਜੀ ਸੋਰੀ ਉਹ ਨਾ ਮੇਰਾ ਬੇਟਾ ਤੰਗ ਕਰ ਰਿਹਾ ਸੀ ਬਾਹਰ ਸਭ ਨੂੰ ਤਾਂ ਮੈਂ ਆਵਾਜ਼ ਮਾਰੀ ਤੇ ਮੇਰਾ ਇਹੀ ਗੱਲ ਆ ਵੀ ਪਤਾ ਕੀ ਆ ਕੁੱਝ ਗੱਲਾਂ ਹੁੰਦੀਆਂ ਨੇ ਆਪਾਂ ਭਰੋਸਾ ਕਰ ਲੈਂਦੇ ਆਂ ਠੀਕ ਆ ਆਪਣਾ ਦਿਲ ਸਾਫ਼ ਆ ਪਰ ਸਾਹਮਣੇ ਵਾਲੇ ਦਾ ਜੇ ਦਿਲ ਸਾਫ਼ ਨਹੀਂ ਹੁੰਦਾ ਨਾ ਫਿਰ ਮੈਨੂੰ ਬਹੁਤ ਅਜੀਬ ਲੱਗਦਾ ਫ਼ਿਰ ਮੈਨੂੰ ਗੁੱਸ ਸਜ਼ਾ ਚੜਦਾ
ਇਹ ਤੋਂ ਹਟ ਗਿਆ ਸੀ ਬੇ
ਆਏ ਕੱਲ ਮਸਾਂ ਤੁਰੇ ਆ ਮਸਾਂ ਤੁਰਿਆ ਮਸਾਂ ਗਏ ਅੱਜ ਅਸੀਂ ਸਾਹ ਲਈ ਆ
ਅਸੀਂ ਰਾਜ ਸਾਂਬ ਲਈ ਆ ਜੀ ਅੱਜ
ਪਹਿਲੇ ਗਏ ਸੀ ਇਹ ਦੁਪਹਿਰ ਹੈ।
ਹਾਲੇ ਇਹੋ ਜਿਹੇ ਕਹਿੰਦੇ ਆ ਵੀ ਦਿੱਲੀ ਵਾਲੇ ਵੀ ਆਉਣ ਵਾਲੇ ਆ ਮੈਂ ਤਾਂ ਇਹ ਤੋਂ ਪਹਿਲਾਂ ਕਿਤੇ ਹੋਰ ਭੱਜ ਜਾਵਾਂ
ਦਿੱਲੀ ਵਾਲੇ ਮੇਰੇ ਖਿਆਲ ਹੁਣੇ ਆਏ ਹੋ ਤੁਸੀਂ ਮੇਰੇ ਖਿਆਲ ਤੇ ਜਿੱਥੇ ਤੱਕ ਮੈਨੂੰ ਲੱਗਦਾ ਪਿੱਛੇ ਰੀਲਸ ਪਾ ਰਹੇ ਸੀ ਤੁਸੀਂ ਕੋਈ ਪਾ ਰਿਹਾ ਸੀ ਵੀ ਰੀਲਸ ਉਧਰ
ਅੱਛਾ ਪਿੱਛੇ ਰੀਲਾਂ ਪਾ ਰਹੇ ਸੀ ਨਾ ਉਹਦੇ ਤੇ ਇੰਸਟਾਗ੍ਰਾਮ ਤੇ ਮੈਂ ਦੇਖੀ ਸੀ। ਦਿੱਲੀ ਵਾਲੀ ਕੁੜੀ ਨੇ ਪਾਈ ਸੀਗੀ ਤੇ ਪਵਨੂਰ ਵੀ ਸੀ ਤੁਹਾਡਾ ਬੇਟਾ ਸ਼ਾਇਦ ਤੇ ਮੈਂ ਕਿਹਾ ਸ਼ਾਇਦ ਉਹ ਆਈ ਹੋਗੀ ਦਿੱਲੀ ਵਾਲੀ
ਮੈ ਨਾ ਭੈਣ ਜੀ ਆਹ ਖੱਪ ਖਾਨੇ ਜੇ ਪਸੰਦ ਨੀ ਸਹੀ ਗੱਲ ਦੱਸਾਂ ਰੀਲ ਪਾਓ ਤੁਸੀਂ ਜਿਹਦਾ ਕੋਈ ਮੋਟਿਵ ਜਿਹਾ ਹੋਵੇ ਜੇ ਤੁਸੀਂ ਉਹੀ ਹੋ ਨੱਚੀ ਜਾਓਗੇ ਟੱਪੀ ਜਾਓਗੇ ਉਹਦਾ ਕੋਈ ਪੈਦਾ ਜਾਣੀ
ਹਾਂ
ਠੀਕ ਆ ਠੀਕ ਆ ਬੱਚਿਆਂ ਦਾ ਹੋਰ ਹਿਸਾਬ ਤੁਸੀਂ ਇਡੇ ਵੱਡੇ ਬੈਡ ਚ ਚੜ੍ਹ ਕੇ ਛਾਲਾਂ ਮਾਰ ਰਹੇ ਹੋ। ਫਿਰ ਉਹ ਤਾਂ ਥੋੜਾ ਗਲਤ ਜਿਹਾ ਲੱਗਦਾ ਮੈਂ ਤਾਂ ਐਂ ਹੋ ਗਿਆ ਸੀ ਭੈਣ ਜੀ ਮੇਰਾ ਬੈਡ ਜੇ ਟੁੱਟ ਗਿਆ ਫਿਰ ਨਵਾਂ ਲਿਆਉਣਾ ਪੈਣਾ
ਸਹੀ ਗੱਲ
ਹਾਲੇ ਤਾਂ ਸੁੱਤੇ ਨੀ ਹੈ ਕੋਈ ਵੀ
ਨਾ ਸਾਡੀਆਂ ਦਾ ਤਾਂ ਹਜੇ ਦਿਨ ਹੀ ਚੜਿਆ ਹੋਇਆ
ਪਰ ਦਿਨ ਚੜਿਆ ਸਾਡੇ ਤੇ ਸਾਰੇ ਸੋ ਗਏ ਦੁਪਹਿਰ ਤੋਂ ਬਾਅਦ ਉੱਠੇ ਬਸ ਉਹ ਵੀ ਐਕਸਾਈਟਮੈਂਟ ਸਵੇਰੇ ਨਿਕਲਣਾ
ਵੀ ਜਾਣਾ ਇਹ ਤਾਂ ਬਹੁਤ ਖੁਸ਼ ਹੁੰਦਾ ਉਹਨਾਂ
ਬਹੁਤ ਬਹੁਤ ਮੰਮਾ ਸੁਬਾਹ ਸ ਮੇਰੇ ਕੋਲ ਹਿਚਕੀਆਂ ਆ ਰਹੀ ਹੈ ਮੇ ਕੋ ਫੋਨ ਯਾਦ ਕਰ ਮੇ ਸਾਰੇ ਯਾਦ ਕਰ ਕਿਉਂਕਿ ਮੈਂ ਅੱਜ ਨਿਕਲਣਾ ਸੀ ਨਾ ਤੇ ਫਿਰ ਮੇਰੇ ਬ੍ਰਦਰ ਦਾ ਫੋਨ ਆਇਆ ਕਹਿੰਦੀ ਤੂੰ ਨਿਕਲੀ ਨੀ ਪਹੁੰਚੀ ਨੀ ਮੈਂ ਕਿਹਾ ਮੈਂ ਤੇ ਅੱਜ ਨਿਕਲੀ ਮ ਨਾਲ ਨਿਕਲਾਂਗੇ ਫਿਰ ਮੇਰੇ ਸਿਸਟਰ ਦਾ ਫੋਨ ਆਇਆ ਕਹਿੰਦੀ ਤੂੰ ਨਿਕਲੀ ਨੂੰ ਪਹੁੰਚ ਚੁੀ ਮੈਂ ਕਹਿੰਦੀ ਅ ਤੂੰ ਝੂਠ ਬੋਲ ਰਹੀ ਮੈਂ ਕਿਹਾ ਮੈਂ ਕਿਉਂ ਝੂਠ ਬੋਲਾਂਗੀ ਨਿਕਲੀ ਤੇ ਫਿਰ ਮੈਂ ਆਪਣੇ ਮਦਰ ਨੇ ਲਣਾ ਕਰ ਮੈਂੱ ਰਹੀ ਹ ਮੈਂ ਕਹਿੰਦੇ ਘੱਲ ਨਿਕਲਣਾ ਸਵੇਰੇ ਕਹਿੰਦੀ ਅਸੀਂ ਤੈ ਡ ਡੀਗਕਦੇ ਵੀ ਅ ਤੂੰ ਆ
ਫੇਰ ਤੁਸੀਂ ਪਹਿਲਾਂ ਦੱਸ ਦੇਣਾ ਸੀ ਉਹਨਾਂ ਨੂੰ ਬਚਾਰਿਆਂ ਨੂੰ ਉਹ ਤਾਂ
ਨਹੀਂ ਸੀ ਉਹਨਾਂ ਨੂੰ। ਮ ਸੱਤੀ ਸਵੇਰ ਤੇ ਉਹਨਾਂ ਦਾ ਹੋਣ ਆ ਗਿਆ ਅੱਠ ਵਜੇ। ਬਿਆ ਕੱਲ ਹਮ-ਹਮ।
ਤੇ, ਤੇ ਕੀ ਕਹਿੰਦੇ ਉਹ ਭੈਣ ਵੀ ਆਉਗੇ ਫਿਰ।
ਉਹ ਹਾਂਜੀ ਤਾਂ ਹੀ ਉਹ ਰੁਕੀ ਹੋਈ ਹੈ ਨਾ। ਫਿਰ ਉਹ ਲੈਣ ਫਿਰ ਗ ਜਿਵੇਂ ਮੈਂ ਆਵਾਂਗੀ, ਤੇ ਫੇਰ ਆ ਜਾਏਗੀ ਨਾ।
ਬਹੁਤ ਵਧੀਆ ਹਨਾ ਉਹ ਵੀ ਰੂਗੀ, ਵਿਆਹ ਤੋਂ ਬਾਅਦ ਪਹਿਲੀ ਵਾਰੀ ਆ ਰਹੀ ਹੈ ਰਹਿਣ।
ਨਹੀਂ-ਨਹੀਂ, ਉਹ ਆ ਗਈ ਸੀ ਰਹਿਣ ਦੇ ਵਿੱਚ ਫੇਰਾ ਪਾ ਕੇ ਗਈ ਸੀ ਤੇ ਰਹਿਣ ਵੀ ਆਈ ਸੀ। ਫਿਰ ਵਿੱਚ ਭਾਬੀ ਕਈ ਵਾਰ ਹੁੰਦਾ ਨਾ ਫ ਕਿਸੇ ਫੰਕਸ਼ਨ ਤੇ ਜਾਣਾ ਹੁੰਦੈ। ਤੇ ਐਕਚੁਲੀ ਉਹ ਪਾਰਲਰ ਦਾ ਕੰਮ ਕਰਦੀ ਹੈ ਨਾ ਤੇ ਫਿਰ ਉਹਨੂੰ ਬੁਲਾ ਲੈਂਦੀ ਆ ਕੰਮ ਕੁਮ ਕਰਨ ਲਈ।
ਹਾਂ ਪਤਾ ਕੀ ਗੱਲ ਆ ਕੋਲ ਬੰਦੇ ਦਾ ਇਹੀ ਸਹਾਰਾ-
ਹਾਂ ਬਸ-ਬਸ, ਬਸ।
ਵੀ ਸਾਨੂੰ ਅਸੀਂ ਵੀ ਪੇਕਿਆਂ ਦੇ ਕੰਮ ਆ ਜਾਂਦੇ ਹਾਂ ਪੇਕੇ ਵੀ ਸਾਡੇ ਕੰਮ ਆ ਜਾਂਦੇ
ਬਿਮਾਰ ਹੋ ਗਈ ਸੀ ਪਿੱਛੇ ਗਰਮ ਗਰਮੀ ਲੱਗ ਗਈ ਸੀ ਤੇ ਤਾਂ ਵੀ ਫਿਰ ਮੰਮੀ ਹਾਂ ਮੰੰਮੀ ਵੱਲ ਲਹਿ ਕੇ ਗਈ ਸੀ ਤੇ ਆਾਈ ਸੀ ਇਧਰ
ਬਹੁਤ ਵਧੀਆ ਗੱਲ ਆ
ਕੁੱਛ ਨਾ ਇਹਦੇ ਘ ਦੇ ਨਾ ਮਤਲਬ ਕਿ ਜਿਹੜੀ ਮਦਰ ਹਦੂ ਹੈ ਨਾ ਉਹ ਆਪਣੀ ਮੰਮੀ ਨਾਲ ਪੜਾ ਕਰਦੇਦੀ ਮਤਲਬ ਕਿ ਇਹਦੇ ਨਾਲ ਹੀ ਤੇ ਉਹ ਹਾਂ ਤੇ ਉਹਨੂੰ ਆਏ ਨਾ ਅੰਮ੍ਰਿਤਸਰ ਲੈ ਗਈ ਸੀ ਪਿੱਛੇ ਮੱਥਾ ਟੇਕਾ ਨਾਨੀ ਨੂੰ ਉਹ ਵਿਚੇਚਾਰੇ ਆਉਂਦੇ ਆਉਂਦੇ ਉਥੇ ਇਹ ਦੇ ਪੰਜਾਬ ਚਟਿਵ ਰਹਿੰਦੇ ਹੋ ਉਹਨਾਂ ਦੇ ਘਰ ਗਈ ਸੀ ਉਹ ਉੇ ਸਟਪ ਉਹਨੇ ਦੇਖਿਆ ਨ ਵੀ ਸਟੈਪ ਹੈ ਉਹ ਚਾਰੀ ਗਿਰੀ ਅੱਸੀ ਅੱਸੀ ਸਾਲ ਦੀ ਬੁੱਢ ਜ ਉਹ ਜ ਵਿਚਾਰਾ ਦਾ ਪਿੱਛੇ ਦਾ ਸਾਰਾ ਟੁਕਣਾ ਟੁਟ ਗਿਆ
ਟੁੱਟਣਾ ਹੀ ਸੀ ਇੰਨੀ ਕਮਜ਼ੋਰ ਹੱਡੀਆਂ ਇਹਨਾਂ ਅੱਸੀ ਸਾਲ ਦੀ ਉਮਰ ਚ ਦੇਖੋ ਅੱਜ ਕੱਲ੍ਹ ਤਾਂ ਹਮ
ਖੜ੍ਹੇ ਪੈਰ ਉਹਦਾ ਆਪਰੇਸ਼ਨ ਕਰਵਾ ਦਿੱਤਾ, ਉੱਥੇ ਹੀ। ਸੱਸ ਨੇ ਕਰਆ, ਹਾਂ ਹਾਂਜੀ ਹੋ ਗਿਆ।
ਤੇ ਕੀ ਸਾਈਡ ਇਫੈਕਟ ਕੋਈ।
ਐ ਕੋਈ ਸਾਈਡ ਇਫੈਕਟ ਨਹੀਂ ਹੋਇਆ ਬਿਲਕੁਲ ਠੀਕ, ਬਿਲਕੁਲ ਚੱਲਾਣਾ ਉਹ ਨੇ ਚੱਲਣ ਜੋ-
ਦੇਖੋ ਫੇਰ ਹਨਾ, ਫੇਰ ਤਾਂ ਕਿੰਨਾ ਅੱਛਾ ਨਹੀਂ ਤਾਂ ਕਹਿੰਦੇ ਆ ਸੱਟ ਸਾਲਾਂ ਦਾ ਵੀ ਕੁੱਛ ਟੁੱਟ ਜਾਵੇ ਤਾਂ ਕਹਿੰਦੇ ਨਾ ਜੀ ਓਪਰੇਸ਼ਨ ਨਾ ਕਰਾਓ ਯਾਦਾਸ਼ ਭੁੱਲ ਜਾਂਦੀ ਆ ਇਹ ਹੂਣ
ਸਾਲ ਦੀ ਮਤਲਬ ਕਿ ਸਵ ਸੈਵਨਟੀ ਏਟ ਦੀ ਆ ਤੇ ਉਹਦਾ ਕੀ ਕਹਿੰਦੇ ਨੇ ਓਪਰੇਸ਼ਨ ਉਸੀ ਟਾਈਮ ਖੜੇ ਪੈਰੇ ਦੇ ਸਾਸਿਸ ਹੋਦੇ ਨੇ ਅ ਉਹਨਾਂ ਦਾ ਪੇਸ਼ਨ ਕਰਾ
ਕਿੰਨੀ ਵਧੀਆ, ਕਿੰਨੀ ਵਧੀਆ ਗੱਲ ਆ।
ਹਾਂ ਤੇ ਉਹ ਬਿਲਕੁਲ ਉਹਨੂੰ ਬਿਲਕੁਲ ਖੜਾ ਕਰਦਾ ਉਸ ਲੇਡੀ ਨੂੰ ਤੇ ਮੈਂ ਵੀ ਹੈਰਾਨ ਮੈਂ ਕਿਹਾ ਪ੍ਰੀਤੀ ਤੇਰੀ ਸੁਣਾਦੀ ਸੱਸ। ਬਈ ਪਹਿਲੇ ਤੇ ਬੜੀ ਉਹ ਚੱਲਦੀ ਸੀ ਤੇ ਹੁਣ ਬਿਲਕੁਲ ਸਿੱਧੀ ਹੋ ਗਈ ਆ। ਕਹਿੰਦੀ ਪੁੱਛਣ ਉਹ ਨੂੰ ਪਹਿਲੇ ਪ੍ਰੋਬਲਮ ਸੀ ਤੇ ਹੁਣ ਓਪਰੇਸ਼ਨ ਕਰਕੇ ਤੇ ਹੋ ਬਿਲਕੁਲ ਸਹੀ
ਤੁਸੀਂ ਮੈਨੂੰ ਦੇਖੋ, ਨਹੀਂ ਤਾਂ ਲੋਕਾਂ ਨੇ ਕਿੰਨੇ-ਕਿੰਨੇ ਵਹਿਮ ਪਾਇਆ ਵੀ ਇੰਨੀ ਉਮਰ ਚ ਓਪਰੇਸ਼ਨ ਨਹੀਂ, ਹੁਣ ਹੁਣ ਮੇਰੀ, ਮੇਰੀ ਮੰਮੀ ਦਾ ਵੀ ਪਲੇਟ ਪਈਆਂ ਨੇ ਲੱਤ ਚ, ਪਰ ਬਿਲਕੁਲ ਸਹੀ। ਮੇਰੀ ਮੰਮੀ ਦਾ ਵੀ ਬੜਾ ਵੱਡਾ ਓਪਰੇਸ਼ਨ ਹੋਇਆ, ਪਰ ਬਿਲਕੁਲ ਸਹੀ।
ਇਕ ਨਾ ਮੈਂ ਵੇਖਿਆ ਵੀ ਇਥੇ ਪੰਜਾਬ ਵਿੱਚ, ਇਥੇ ਡੋਕਟਰ ਬੜੇ ਵਧੀਆ। ਮੇਰੇ ਫਾਦਰ ਨੂੰ ਦੇ ਨੀਸ ਰਿਪਲੇਸ ਹੋਏ ਸੀ ਨਾ ਤੇ ਕੀ ਕਹਿੰਦੇ ਉਹ ਓ ਕੀ ਕਹਿੰਦੇ, ਅਸੀਂ ਅੰਮ੍ਰਿਤਸਰ ਤੋਂ ਹੀ ਕਰਵਾਇਆ ਸੀ ਅਮਨਦੀਪ ਹੋਸਪਿਟਲ। ਤੇ ਉਹ ਬਹੁਤ ਵਧੀਆ ਡਾਕਟਰ ਵੀ ਬਹੁਤ ਵਧੀਆ ਤੇ ਹੋਸਪੀਟਲ ਦੀ ਫੈਸਿਲਿਟੀ ਬੜੀ ਵਧੀਆ ਸੀ, ਪੰਜਾਬ
ਦੇਖ ਲੋ ਫਿਰ, ਹਾਂ। ਕਈ ਜਗ੍ਹਾ ਹੈ ਹੁਣ ਨਾ ਸਾਡੇ ਕਈ ਰਿਸ਼ਤੇਦਾਰ ਨਾ ਬੌਬੇ ਸਾਈਡ ਰਹਿੰਦੇ ਆ, ਪਰ ਉਹ ਕਹਿੰਦੇ ਸਾਨੂੰ ਨੌਰਥ ਸਾਈਡ ਦੇ ਡਾਕਟਰਾਂ ਤੇ ਭਰੋਸਾ ਹੀ ਨਈ ਆ, ਹਰਿਆਣਾ ਦੇ ਵੀ ਨੀ, ਪੰਜਾਬ ਦੇ ਵੀ ਨੀ, ਪਰ ਜੇ ਉੱਥੇ ਦੇਖੋਗੇ ਤੁਸੀਂ ਉੱਥੇ ਤਾਂ ਇਹੋ ਜਿਹੇ ਡਾਕਟਰ ਹੱਥ ਲਾਉਣਗੇ, ਬੰਦਾ ਸਹੀ ਕਰ ਦੇਣਗੇ।
ਅੱਛਾ ਸਾਡੇ ਜਿੱਥੇ ਅਸੀਂ ਰਹਿੰਦੇ ਹਾਂ, ਅਸੀਂ ਛੋਟੇ ਸ਼ਹਿਰ ਮੈਨੂੰ ਇੱਥੇ ਦਾ ਕੋਈ ਵੀ ਡਾਕਟਰ ਚੰਗਾ ਨਈ ਲੱਗਦਾ, ਹਰ ਕੋਈ, ਹਰ ਕਿਸੇ ਹੋਸਪਿਟਲ ਵਿੱਚ ਹਾਂ, ਹਰ ਹੀ ਹਰ ਹੋਸਪਿਟਲ ਵਿੱਚ ਕੋਈ ਨਾ ਕੋਈ ਕੇਸ ਖ਼ਰਾਬ ਹੋਇਆ ਹੀ ਹੀ ਹੋਏ ਹਰ, ਹਰ ਕਿਸੇ ਹੋਸਪਿਟਲ
ਇੱਕ ਟਾਈਮ ਨਾ ਮੈਨੂੰ ਹੋ ਗਿਆ ਸੀ, ਇਨਫੈਕਸ਼ਨ ਤੇ ਮੈਨੂੰ ਬਹੁਤ ਜ਼ਿਆਦਾ ਕਫਿੰਗ ਸੀ ਜੋ ਹਾਮ ਸੀ, ਕੋਲਡ ਸੀ, ਸਭ ਸੀ, ਮੈਂ ਦਵਾਈ ਲੈਣ ਗਈ। ਮੈਨੂੰ ਉਦੋਂ ਸਿਰ ਜੁਕਾਮ ਸੀ, ਮੈ ਓਨੂੰ ਕਿਹਾ ਵੀ ਮੈਨੂੰ ਜੁਕਾਮ ਹਾ, ਉਹ ਡਾਕਟਰ ਨੇ ਮੈਨੂੰ ਸੱਤ ਦਵਾਈ, ਸੱਤ ਗੋਲੀਆਂ ਫੜਾਈਆਂ, ਕਿੰਨੀਆਂ ਸੱਤ ਤੇ ਸੱਤੋਂ ਤਿੰਨ ਵਾਰ ਲੈਣੀਆਂ। ਮੈਂ ਤਾਂ ਡਾਕਟਰ ਨੂੰ ਕਹਿਤਾ ਮੈਂ ਕਿਹਾ ਐ ਕੀ ਚੱਕਰ ਮੈਂ ਕਿਹਾ, ਮੈਂ ਤੁਹਾਨੂੰ ਇੱਕ ਪ੍ਰੋਬਲਮ ਦੱਸੀ ਤੁਸੀਂ ਮੈਨੂੰ ਸੱਤ ਪ੍ਰੋਬਲਮ ਦੀ ਦਵਾਈ
ਸੱਪ ਤੇ-
ਮੈਂ ਕਿਹਾ, ਕਿਉ ਵੀ ਇਹ ਜੇ ਇੱਕ ਨਾ ਖਾਧੀ ਉਹ ਚ ਆਰਾਮ ਨੀ ਮਿਲਿਆ, ਸੱਤਾਂ ਚ ਕਿਸੇ ਚ ਆਰਾਮ ਮਿਲਲੇਗਾ ਤਾਂ ਦਿੱਤੀ ਆ। ਮੈਂ, ਨਹੀਂ ਖਾਈ ਸੀ ਦਵਾਈ। ਇੱਥੇ ਐਵੇਂ ਦੇ ਡਾਕਟਰ ਆ ਵੀ ਇੱਕ ਚ ਨੀ ਆਰਾਮ ਮਿਲੂਗਾ, ਕੋਈ ਨਾ ਕੋਈ ਤਾਂ ਅਸਰ ਕਰੂਗੀ।
ਘਰੇ
ਇੱਥੇ ਡਰਦੇ ਨਹੀਂ ਆ ਡਾਕਟਰ, ਕਿਡਨੀਆਂ ਖ਼ਰਾਬ- ਲੀਵਰ ਖ਼ਰਾਬ, ਕਿਸੇ ਚੀਜ਼ ਤੋਂ ਨੀ ਡਰਦੇ।
ਅੱਛਾ ਭੈਣ ਜੀ, ਚਲੋ ਮੈਂ ਨਾ ਫੇਰ
ਠੀਕ ਆ, ਠੀਕ ਆ ਜੀ, ਠੀਕ ਆ, ਓਕੇ ਜੀ ਓਕੇ।